ਹੈਲੋ, ਹਾਂਜੀ ਸਤ ਸਤਿ ਸ਼੍ਰੀ ਅਕਾਲ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ
ਹਾਂਜੀ- ਹਾਂਜੀ ਆ ਜਹੀ ਸਸ ਰੀ ਕਾਲ ਜੀ।
ਹਾਂਜੀ ਹੋਰ ਕੀ ਕਰਦੇ ਪਏ ਓ, ਤੁਹਾਡੇ ਘਰ ਪਰਿਵਾਰ ਸਭ ਵਧੀਆ ਜੀ।
ਹਾਂਜੀ, ਸਭ ਵਧੀਆ ਸਭ ਵਧੀਆ।
ਅੱਛਾ, ਹਾਂਜੀ ਬਹੁਤ ਵਧੀਆ ਇਸ ਟਾਈਮ ਤੇ ਮੈਂ ਦੇਖੋ ਨਿਊਜ਼ ਪੇਪਰ ਪੜ੍ਹਦਾ ਪਿਆ ਸੀ।
ਅੱਛਾ,
ਅਤੇ ਨਿਊਜ਼ ਪੇਪਰ ਪੜ੍ਹਦੇ-ਪੜ੍ਹਦੇ ਮੈਂਨੇ ਸੋਚਿਆ ਕਿ ਮੈਂ ਤੁਹਾਡੇ ਤੋਂ ਪੁੱਛਾਂ ਕਿ ਨਿਊਜ਼ ਪੇਪਰ ਨਾਲ ਕੀ ਹੁੰਦਾ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਨਿਊਜ਼ ਪੇਪਰ ਪੜ੍ਹਾਈਏ। ਵੀ ਦੇਖੋ ਛੁੱਟੀਆਂ ਪੈਂਦੀਆਂ ਨੇ ਤੁਹਾਡੇ ਬੱਚਿਆਂ ਦੀ ਛੁੱਟੀਆਂ ਪੈਂ
ਕੀ ਕਹਿ ਰਹੇ ਹੋ?
ਮਤਲਬ ਕਿ ਮੈਂ ਇਸ ਟਾਈਮ ਨਿਊਜ਼ ਪੇਪਰ ਪੜ੍ਹਦਾ ਪਿਆ ਸੀ।
ਅੱਛਾ,
ਪੇਪਰ ਪੜ੍ਹਦਾ ਪਿਆ ਸੀ ਤੇ ਮੈਂ ਨਿਊਜ਼ ਪੇਪਰ ਪੜ੍ਹਦੇ- ਪੜਦੇ ਮੇਰੇ ਮੇਰੇ ਦਿਮਾਗ ਚ ਆਇਆ ਕਿ ਤੁਹਾਡੇ ਕੋਲ ਪੁੱਛਾ ਕਿ ਨਿਊਜ਼ ਪੇਪਰ ਪੜ੍ਹਦੇਂ ਕੀ ਫਾਇਦੇ ਹੁੰਦੇ ਨੇ ਉਹ ਕੀ ਅਸੀਂ ਮਤਲਬ ਆਪਣੇ ਬੱਚੇ ਬੱਚਿਆਂ ਨੂੰ ਅਹ ਇਹ ਸਿਖਾਈਏ ਪੜ੍ਹਨਾ ਜਾਂ ਫਿਰ ਬੇਕਾਰ ਹੈਗੀ ਇਹ ਚੀਜ਼ ਸਿਖਾ
ਨਿਊਜ਼ ਪੇਪਰ ਆ ਹਾਂ ਅੱਛੇ ਹੁੰਦੇ ਨੇ ਅਸੀਂ ਤਾਂ ਬਾਸੀ ਦਾ ਯੂਜ ਕਰਦੇ ਨੀ ਨਿਊਜ਼ ਪੇ ਪਰ ਪਹਿਲੇ ਯੂਜ ਕਰਦੇ ਸੀ, ਮਤਲਬ ਹੋ ਗਏ ਨੇ ਅੱਠ ਦਸ ਸਾਲ ਹੁਣ ਸਾਲ ਹੋ ਗਿਆ ਛੋੜਤਾ ਸੀ ਨਿਊਜ਼ ਪੇਪਰ ਕੋਈ ਪੜ੍ਹਦਾ ਤੇ ਹੈ ਹੀ ਨਹੀਂ
ਹਾਂਜੀ-ਹਾਂਜੀ ਤੇ ਨਿਊਜ਼ ਤੇ ਫਾਇਦੇ ਬੜੇ ਹੋ, ਹਾਂਜੀ।
ਹਾਂ ਫਾਇਦੇ ਤਾਂ ਬਹੁਤ ਜ਼ਿਆਦਾ ਹੁੰਦੇ ਨੇ, ਕਿਉਂਕਿ ਬੱਚੇ ਨੂੰ ਹਿੰਦੀ ਪੜ੍ਹਨੀ ਵੀ ਆ ਜਾਂਦੀ ਹੈ।
ਜੀ, ਜੀ ਸਹੀ ਕਹਿੰਦੇ ਦੇਖੋ ਨਿਊਜ਼ ਪੇਪਰ ਨਾਲ ਹਾਂਜੀ ਦੇਖੋ ਨਿਊਜ਼ ਪੇਪਰ ਨਾਲ ਪੜ੍ਹਣਾ ਕੀ ਹੁੰਂਦਾ ਕਿ ਬੱਚੇ ਨੂੰ ਨਾ ਮਤਲਬ ਕਿ ਉਹ ਬੱਚਾ ਇੰਟਰਨੈਸ਼ਨਲ ਉਹ ਸਰਕਾਰ ਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ, ਮਤਲਬ ਕਿ ਗਵਰਮੈਂਟ ਕੋਈ ਨਿਊ ਪੋਲਿਸੀ ਲੈ ਕੇ ਆ ਰਹੀ ਹੈ, ਕੋਈ ਨਿਊ ਰੂਲ ਲੈ ਕੇ ਆ ਰਹੀ ਹੈ ਤੇ ਉਪਰ ਤੁਰੰਤ ਆ ਜਾਂਦਾ ਹੈ, ਉੱਥੇ ਨਾ ਰਿਫਰੈਸ਼ ਹੋ ਕੇ
ਅੱਛਾ,
ਹਾਂਜੀ ਤੇ ਫਿਰ ਮੇਰੀ ਤਾਂ ਇਹ ਸੋਚ ਹੈਗੀ ਕਿ ਸਭ ਨੂੰ ਨਿਊਜ਼ ਪੇਪਰ ਜ਼ਰੂਰ ਪੜ੍ਹਨਾ ਚਾਹੀਦਾ, ਅਗਰ ਇੰਗਲਿਸ਼ ਦਾ ਅਗਰ ਪੜ੍ਹਨਾ ਆ ਜਾਵੇ ਤਾਂ ਉਹਦਾ ਮੱਚ ਬੈਟਰ ਹੈਗਾ।
ਅੱਛਾ-ਅੱਛਾ ਠੀਕ ਆ, ਠੀਕ ਆ।
ਤੁਸੀਂ ਕੀ ਸੋਚਦੇ ਹੋ ਕਿ ਆਪਣੇ ਬੱਚਿਆਂ ਨੂੰ ਫਿਰ ਸਿਖਾਓਗੇ ਮਤਲਬ ਨਿਊਜ਼ ਪੇਪਰ ਪੜ੍ਹਨਾ।
ਸਈ ਨੀ ਹੈ। ਉੰਜ ਤੇ ਆਉਦਾ ਹੀ ਨਹੀਂ ਪਰ ਨਾ ਅਸੀਂ ਨਾ ਪਹਿ ਸਾਡੇ ਘਲ ਹੁੰਦਾ ਸੀ ਨਾ ਨਿਊਜ਼ ਪੇਪਰ ਅਜੇ ਤਾਂ ਕੀ ਯੂਜ ਕਰਦੇ ਸੀ ਨਿਊਜ਼ ਪੇਪਰ ਤੋਂ ਅਸੀਂ ਮਤਲਬ ਬਾਰੀਆਂ ਚ ਲਾ ਲੈਂਦੇ ਅਖ਼ਬਾਰਾਂ ਨੂੰ। ਅਸੀਂ ਆਹ ਯੂਜ ਕਰ ਕਹਿੰਦੇ ਸੀਗੇ ਦਰਵਾਜੇ ਤੇ ਰਸੋਈ ਦੀ ਸੈਲਫਾਂ ਤੇ ਲਗਾ ਲਿਆ ਰਸੋਈ ਦਰਵਾਜਾਂ ਤੇ ਲਗਾ ਲਿਆ।
ਜੀ
ਕਰਦੇ ਸੀ ਹੁਣ ਤੇ ਪਲੇ ਮੇਰੇ ਡੈਡੀ ਮੇਰੇ ਫਾਦਰ ਇਨ ਲੋ ਪਹਿਲੇ ਪੜ੍ਹਦੇ ਸੀ। ਹੁਣ ਪੜ੍ਹਦੇ ਹੀ ਨੀ ਆ ਫਿਰ ਡੈਡੀ ਨੇ ਛੱਡ ਤਾ ਪੜਨਾ। ਫੇਰ ਸਾਡੇ ਘਰ ਦੇ ਲੋਕੀ ਮਹੱਲੇ ਆਲੇ ਉਹ ਸਗੋਂ ਲੈ-ਲੈ ਕੇ ਜਾਂਦੇ ਰਹੇ ਨੇ ਨਿਊਜ਼ਪੇਪਰ। ਫੇਰ ਅਸੀਂ ਉਹਨਾ ਨੂੰ ਪਰ ਡੈਡੀ ਕਹਿੰਦੇ ਪੜ੍ਹਦਾ ਤਾਂ ਕੋਈ ਹੈ ਨੀ ਨਾ ਕਿਸੇ ਕੋਲ ਟਾਈਮ ਮਿਲਦਾ। ਫੇਰ ਡੈਡੀ ਨੇ ਕਿਹਾ ਬੰਦ ਹੀ ਕਰਾ ਦਿਓ। ਛੱਡੋ ਪਰੇ। ਉਜ ਫੋਨ ਹੀ ਚੱਲਦੇ ਪਏ ਨੇ ਕੋਈ ਲੋੜ ਹੀ ਨੀ ਹੈ ਪੇਪਾਂ ਅਖ਼ਬਾਰਾਂ-ਅਖਬੂਰਾਂ ਪੜ੍ਹਨ ਦੀ। ਅਗਰ ਜੋ ਵੇਖਣਾ ਨਿਊਜ਼ ਪੇਪਰਾਂ ਚ ਟੀ ਵੀ ਫੋਨਾਂ ਚ ਆ ਜਾਂਦਾ ਵਾ।
ਹਾਂ ਦੇਖੋ ਤੁਹਾਡੀ ਗੱਲ ਇਹ ਬਿਲਕੁਲ ਸਹੀ ਹੈਗੀ ਪਰ ਤੁਹਾਡੀ ਗੱਲ ਅੱਧੀ ਮਤਲਬ ਕਿ ਅੱਧੀ ਸਹੀ ਵੀ ਨਹੀਂ ਹੈਗੀ ਪਤਾਵਾਂ ਕਿਵੇਂ। ਕਿਉਂਕਿ ਦੇਖੋ ਅਗਰ ਤੁਸੀਂ ਨਿਊਜ਼ ਅ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਫ਼ੋਨ ਦੀ ਲੱਤ ਲੱਗ ਜਾਏਗੀ। ਠੀਕ ਹੈ ਜੀ ਔਰ ਉਹਦੀ ਅੱਖਾਂ ਤੇ ਵੀ ਹਾਂ ਅੱਖਾਂ ਤੇ ਵੀ ਜ਼ੋਰ ਪਏਗਾ ਤੁਸੀਂ ਮਤਲਬ ਕਿ ਨਿਊਜ਼ ਪੇਪਰ ਨਾ ਜਿਤਨਾ ਮਤਲਬ ਕਿ ਜਿਤਨੇ ਘੰਟੇ ਹੋ ਸਕੇ ਉਤਨੇ ਘੰਟੇ ਪੜ੍ਹੋ ਪਰ ਤੁਸੀਂ ਫੋਨ ਤੇ ਨਹੀਂ ਪੜ੍ਹ ਸਕਦੇ ਨਿਊਜ਼ ਪੇਪਰ।
ਅੱਛਾ ਨਹੀਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ ਵੇ ਪਰ ਹੁਣ ਇਹ ਵੇਖੋ ਨਾ ਨਿਊ ਨਿਊਜ਼ ਵਾਲੇ ਨੇ ਆਪਣੀ ਪੇਮੈਂਟ ਵੀ ਵਧਾ ਦਿੱਤੀ ਹੈ। ਐਸੇ ਹੀ ਵੱਧ ਗਏ ਨੇ ਨਿਊਜ਼ ਪੇਪਰਾਂ ਦੇ
ਜੀ-ਜੀ ਸਹੀ ਕਹਿੰਦੇ ਹੈ ਉਹ ਦੇਖੋ ਮੰਗ
ਲੈਂਦੇ ਪਏ ਨੇ ਹਨਾ।
ਹਾਂਜੀ ਸਹੀ ਕਹਿੰਦੇ ਪਏ ਉ ਦੇਖੋ ਮਹਿੰਗਾਈਆਂ ਦੇਖੋ ਵੱਧ ਹੀ ਗਈਆਂ ਨੇ ਬੜਾ ਪੈਟਰੋਲ ਇਤਨਾ ਮਹਿੰਗਾ ਹੋਇਆ ਦਾ ਠੀਕ ਹੈ ਜੀ ਨਿਊਜ਼ਪੇਪਰ ਮਹਿੰਗੇ ਰਿਚਾਰਜ ਮਹਿੰਗੇ ਹੋ ਗਏ ਨੇ।
ਹਮ
ਹਾਂਜੀ ਤੇ ਦੇਖੋ ਅਗਰ-ਅਗਰ ਮੈਂ ਆਪਣੀ ਰਾਏ ਦੱਸਾਂ ਅਤੇ ਮਤਲਬ ਕਿ ਅਗਰ ਮੈਂ, ਮੇਰਾ ਜੋ ਮ ਡੈਡੀ ਹੈਗੇ ਨੇ ਔਰ ਫਾਦਰ ਇਨ ਲੋ ਦੋਨੋ ਮਤਲਬ ਕਿ ਸਾਲ ਤੋਂ ਨਿਯੂਜ਼ ਪੇਪਰ ਪੜਦੇ ਰਹਿਨੇ ਆਂ ਉਹਨਾਂ ਨੂੰ ਹਰ ਚੀਜ਼ ਦੀ ਨੌਲੇਜ ਹੈਗੀ ਹੈ, ਜੋ ਵੀ ਨਿਊਜ਼ ਪੇਪਰ ਤੇ ਆਉਂਦਾ ਹੈ
ਅੱਛਾ ਅੱਛਾ ਅੱਛਾ ਠੀਕ ਠੀਕ ਐ, ਠੀਕ ਐ
ਫੇਰ ਮੇਰੀ ਤਾਂ ਦੇਖੋ ਮਤਲਬ ਕਿ ਹਰ ਬੰਦੇ ਨੂੰ ਨਿਊਜ਼ਪੇਪਰ ਤੋਂ ਜ਼ਰੂਰ ਪੜ੍ਹਨਾ ਚਾਹੀਦਾ, ਬੇਸ਼ੱਕ ਉਹ ਹਿੰਦੀ ਜੋ
ਹੂ, ਮੈਂ ਮੈਂ ਕਹਿੰਦਾ ਮਤਲਬ ਐਵੇਂ ਕੀ ਨਿਊਜ਼ ਐ ਪਰ ਤਾਂ ਵੇਖੋ, ਸਾਡੇ ਘਰ ਤਾਂ ਹੈ ਹੀ ਨਹੀਂ ਠੀਕ ਹੈ ਸਾਡੇਕ ਅੱਠ ਹੈ ਹੀ ਨੇ, ਇਸ ਕਰਕੇ ਮੇਰੇ ਫਾਦਰ ਨੂੰ ਜੇ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਨਾ ਸਾਡਾ ਕਾਰਖਾਨਾ ਇਕੱਠਾ ਵੇ, ਚਾਹੇ ਫੈਕ ਤੇ ਨਾ ਮੇਰੇ ਹਸਬੈਂਡ ਦੇ ਤੇ ਉਹਨਾਂ ਦੇ ਜੋ ਉਹਨਾਂ ਦੇ ਵੱਡੇ ਪਾਏ ਜੇ ਉਹਨਾਂ ਦੀ ਫੈਕਟਰੀ ਵੀ ਇਕੱਠੀ ਹੈ ਗੀ ਜਿਹੜੇ ਮੇਰੇ ਫਾਦਰ ਇਨ ਲਾ ਨੇ ਪੜਨਾ ਹੁੰਦਾ ਤੇ ਨਾ ਨਿਊਜ਼ ਪੇਪਰ, ਤੇ ਉਹਨਾਂ ਕੋਲ ਲੈ ਕੇ ਪੇ ਪੜ੍ਹ ਪੜ੍ਹ ਕੇ ਆ ਜਾਂਦੇ ਨੇ
ਜੀ ਜੀ ਅੱਛਾ ਇੱਕ ਗੱਲ ਹੋਰ ਪੁੱਛਣੀ ਸੀ ਜੋ ਮਤਲਬ ਕਿ ਹਾਂਜੀ ਇੱਕ ਗੱਲ ਹੋਰ ਕੁਛ ਨੀ ਤੀ, ਔ ਲੇਡੀਜ਼ ਵਾਸਤੇ ਕਾਫ਼ੀ ਵਧੀਆ ਹੈਗੀ ਹੈ
ਹੂ
ਜਿਵੇਂ ਤੁਹਾਡੇ ਤੁਹਾਡੇ ਘਰ ਹੋਣੀ ਹੈ, ਵੋਸ਼ਿੰਗ ਮਸ਼ੀਨ ਹੋਣੀ ਹੈ ਕੱਪੜੇ ਧੋਣ ਵਾਲੀ ਮਸ਼ੀਨ
ਕਿਹੜੀ ਗੱਲ ਹਾਂਜੀ ਹਾਂਜੀ ਬੋਲੋ ਨਾ ਲਾਈਟ ਬੰਦ ਹੋ ਜਾਂਦੀ ਨਾ ਫੋਨ ਦੀ
ਅੱਛਾ ਜੋ ਨਾ ਲੇਡੀਜ਼ ਵਾਸਤੇ ਕਾਫੀ ਬੈਨੀਫਿਸ਼ਅਲ ਗੱਲ ਹੈਗੀ ਹੈ ਕਿਉਂਕਿ ਦੇਖੋ ਜਦੋਂ ਸਾਡੀ ਅਗਰ ਮੈਂ ਆਪਣੀ ਮਦਰ ਦੀ ਗੱਲ ਕਰਾਂ ਤੇ ਨਦੇ ਟਾਈਮ 'ਚ ਨਾ ਵਾਸ਼ਿੰਗ ਮਸ਼ੀਨ ਹੁੰਦੀ ਕਿ ਜੋ ਨਾਂ ਕੱਪੜੇ ਹੱਥ ਨਾ ਧੋਣੇ ਪੈਂਦੇ ਸੀ
ਅੱਛਾ
ਤੁਹਾਨੂੰ ਪਤਾ ਹੀ ਆਟੋਮੈਟਿਕ ਮਸ਼ੀਨ ਆ ਗਈ ਹੈ
ਹਾਂਜੀ, ਹਾਂਜੀ ਠੀਕ ਯਾਂ।
ਹੁਣ ਤਾਂ, ਆਟੋਮੈਟਿਕ ਮਸ਼ੀਨ ਆ ਗਈ ਏ, ਫਿਰ ਡ ਤੁਹਾਡੇ ਘਰ ਮਤਲਬ ਕਿ, ਆਟੋਮੈਟਿਕ ਮਸ਼ੀਨ ਹੈਗੀ ਆ? ਫਿਰ ਦੂਸਰੀ ਹੈਗੀ ਆ, ਜੋ ਪੁਰਾਣੇ ਜ਼ਮਾਨੇ ਵਾਲੀ
ਹਾਂ, ਜੋ ਟਰੈਕ ਕਰਨ ਵਾਲੀ ਮਸ਼ੀਨ ਹੈ। ਨਹੀਂ, ਮੇਰੇ ਕਾਰ ਤਾਂ, ਨੇ ਅੱਜ ਮੇਰੇ ਘਰ ਦੋਨੋ ਹੀ ਨੇ।
ਓਕੇ ਜੀ। ਅਤੇ ਜੋ, ਤੋਂ ਜਿਹੜੀ ਹਾਂਜੀ ਤੋ, ਇਹ ਜਿਹੜੀ ਐਟੋਮੈਟਿਕ ਮਸ਼ੀਨ ਹੈਗੀ ਹੈ, ਮਤਲਬ ਕਿ ਕੱਪੜੇ ਪਾਓ, ਤਾਂ ਉਹ ਸੁਕ ਕੇ ਬਾਹਰ ਆਉਂਦੇ ਨੇ ਅਤੇ ਇਂਹਨਦਾ ਕੀ ਫਾਇਦਾ ਹੈਗਾ।
ਨਹੀਂ ਮੈਂ, ਤੁਹਾਨੂੰ ਦੱਸਣੀ ਆ ਨਾ ਮੇਰੇ, ਮੇਰੇ ਕੋਲ ਤਾਂ ਦੋਨੋ ਮਸ਼ੀਨਾਂ ਨੇ ਜਿਹੜੇ ਡਰੈ ਕਰਦੇ ਉਹ ਮਸ਼ੀਨ ਆਟੋਮੈਟਿਕ ਮਸ਼ੀਨ ਹੈ। ਓ ਆਟੋਮੈਟਿਕ ਮਸ਼ੀਨ ਦਾ ਐ, ਮਤਲਬ ਹੈ ਨਾ ਮਸ਼ੀ ਕੱਪੜੇ ਪਾ, ਤੇ ਜੋ ਵਰਕਿੰਗ ਜੋ, ਬਿਜਨਸਮੈਨ ਲੋਕ ਨੇ, ਜਿਵੇਂ ਟਿਊਸ਼ਨ ਵਗੈਰਾ ਪੜਾਂਦੇ ਜੋ, ਸਕੂਲ ਵਗੈਰਾ ਜਾਂਦੇ ਨੇ ਜੇ ਮਤਲਬ ਜੋਬ ਵਗੈਰਾ ਕਰਦੇ ਨੇ। ਐ ਉਹਨਾਂ ਵਾਸਤੇ ਬੈਨ ਹੈ, ਵੇ, ਜਿਵੇਂ ਲੋਕਲ ਵੈਸੇ ਬਚ ਬੰਦਿਆਂ ਵਾਸਤੇ, ਜਿਵੇਂ ਪੰਜਾਬ ਫੈਕਟਰੀ ਵੀ ਹੈਵੇ। ਜਿਨ੍ਹਾਂ ਨੇ ਗਾਵਾਂ ਵੀ ਰੱਖੀ ਦੀਆਂ ਨੇ। ਜਿਵੇ ਦੇ ਆਪਣੇ ਨੋਰਮਲ ਪਰਿਵਾਰ ਉਹ ਨੀ ਬੰਦੇ ਰੈਫਰ ਕਰ ਸਕਦੇ ਹੈ, ਉਹ ਤੇ ਇਹ ਵੀ ਨੇ ਜੀਨੇ ਚਿੱਟੇ ਕੱਪੜੇ ਹੋਏ ਸੁੱਟ ਤੇ, ਉਹ ਧੋ, ਕੇ ਬਾਹਰ ਆ ਗਏ। ਉਸ, ਚ, ਸਾਰਾ ਸਰਾ ਰੋਡ ਦੋ। ਉਸ ਤੋਂ, ਬਾਅਦ ਫਿਰ ਨੋਰ ਫਿਰ ਫੇਰ ਉਸ ਤੋਂ ਬਾਅਦ ਬੱਚਿਆਂ ਦੇ ਕੱਪੜੇ ਹੁੰਦੇ ਨੇ, ਵਾਸ਼ਰੂਮ ਵਾਲੇ ਬਾਥਰੂਮ ਵਾਲੇ ਕੱਪੜੇ ਜ ਬੱਚਿਆਂ ਦੇ ਹੁੰਦੇ ਨੇਂ, ਐ ਉਹ ਧੋ ਲੋ ਵਿੱਚ ਉਸ ਬਾਦ ਫੇਰ ਪਾਣੀ ਡੋਲ ਲੋ ਐ ਤੇ ਬਿਜਸ ਸੇ ਬਮਾ ਜੋ, ਪਰ ਬੰਦੇ ਹੁੰਦੇ ਨੇ, ਉਹਨਾਂ 'ਚ ਜਿਨੇ ਉਹਨਾਂ ਦੇ ਵਾਈਟ-ਵਾਈਟ ਕੱਪੜੇ ਹੁੰਦੇ ਨੇ, ਸਾਫ਼ ਕੜ ਨਂ ਮਸ਼ੀਨ ਚ ਪਾਏ। ਭੁੱਲ ਜਾਓ, ਆਪਣੇ ਆਪ ਸੁੱਕੇ, ਸੁੱਕੇ ਬਾਹਰ ਆ ਜਾਂਦੇ ਨੇ, ਪਰ ਸਾਨੂੰ ਤਿੰਨ ਟੈਮ ਮਸ਼ੀਨ ਲਾਉਣੀ ਪੈਂਦੀ ਹੈ। ਪਹਿਲੇ ਚਿੱਟੇ ਕੱਪੜਿਆਂ ਦੇ, ਫੇਰ ਬੱਚਿਆਂ ਦੇ ਕੱਪੜਿਆਂ ਦੇ, ਫੇਰ ਪੁਰਾਣੇ ਕੱਪੜਿਆਂ ਦੀ ਐਸ ਤਰ੍ਹਾਂ ਦੀ ਦਿੱਕਤ ਹੁੰਦੀ ਮੇਰੇ ਕੋਲ ਹੈ ਵੇ, ਪਰ ਮੈਂ ਯੂਜ ਨੀ ਕਰਦੀ ਹ, ਮੇਰੀ ਦਰਾਣੀ ਯੂਜ ਕਰਦੀ, ਮੈਂ ਤਾਂ ਬਿਲਕੁਲ ਯੂਜ ਨਹੀਂ ਕਰਦੀ।
ਅੱਛਾ! ਮਤਲਬ ਕਿ ਤੁਸੀਂ ਆਟੋਮੈਟਿਕ ਮਸ਼ੀਨ ਓਕੇ- ਓਕੇ
ਮੈਨੂੰ ਨੀ ਵਧੀਆ ਲੱਗਦੇ, ਕਿਉਂਕਿ ਵਾਰ- ਵਾਰ ਵੇਖੀ ਜੋ, ਟੈਮ ਹੋ ਗਿਆ, ਠੀਕ ਹੈ। ਟੈਮ ਚ ਹੈ ਨਾ ਅਸੀਂ ਨਾ ਵਾਲ ਬਟਣ, ਬੰਦ ਚਾਲ, ਬੰਦ, ਚਾਲੀ ਕਰ ਸਕਦੇ ਹਾਂ। ਸਾਡੇ ਕੋਲ ਐਬ ਸੀ। ਜਿਂਵੇ ਮਸ਼ੀਨ ਚੰਗੀ ਤਰ੍ਹਾਂ ਘੁੰਮ ਗਈ, ਬਟਨ ਬੰਦ ਕਰਤਾ ਦੁਬਾਰਾ ਫਿਰ ਚਲਾ ਤਾ ਫਿਰ ਮਸ਼ੀਨ ਘੁਮ ਗਈ, ਫਿਰ ਬਟਨ ਦਬਾ ਤਾ, ਫਿਰ ਮਸ਼ੀਨ ਚੱਲ ਗਈ ਫਿਰ ਇਂਜ ਕਰਨੇ ਆ ਸਾਡੇ ਚ ਔ ਮਸ਼ੀਨ ਨਹੀਂ ਆ ਬਟਨ ਦਬਾਯਾ ਬਸ ਆਪਣੇ ਆਪ ਉਹ ਕੱਪੜੇ ਧੁੱਪ ਗਏ ਆਪਣੇ ਆਪ ਕੱਪੜੇ ਧੋਪ ਗਏ ਹੇ, ਸਾਡੇ ਕੋਲ ਔ ਮਸ਼ੀਨ ਨੀ ਹੈ। ਇਸ ਕਰਕੇ ਮੈਂ ਮਸ਼ੀਨ ਚਲਾਉਂਦੀ ਹੀ ਨੀ ਕਿਉਂਕਿ ਆਪ ਅੱਛਾ ਜੀ। ਜੀਸੇ ਲੇ ਤੁਸੀਂ ਧਿਆਨ ਨਾ ਦਿੱਤਾ ਨਾਲ ਹੀ ਸਾਰਾ ਸਰਫ ਰੂੜ ਜਾਏਗਾ। ਪਾਣੀ ਦਾ ਤੁਹਾਨੂੰ ਫੇਰ ਸਾਰਾ ਸਰਫ ਪਾਉਣਾ ਪਏਗਾ, ਤੁਹਾਨੂੰ ਫੇਰ ਬਹਾਰ ਕੱੱਪੜੇ ਧੋਣੇ ਪਏਗੇਂ, ਏਹ ਭੀ ਵਧੀਆ ਹੇ ਨ ਫਿਰ, ਸਫ਼ਾਈ ਕਰਨ ਚ ਅੱਛਾ ਵੇ, ਤੁਸੀ ਦੂਜੀੇ ਮਸ਼ੀਨ ਚ ਧੋਲੋ ਕੱਪੜੇ ਜੇ ਡਰਾਯਰ ਚ ਡਰਾਯਰ ਵਾਲੀ ਮਸ਼ੀਨ ਹੈ।
ਚਲੋ ਠੀਕ ਹੈ, ਚਲੋ ਠੀਕ ਹੈ, ਅਗਰ ਤੁਸੀਂ ਦੂਸਰੀ ਮਸ਼ੀਨ ਇਸਤੇਮਾਲ ਕਰਦੇ ਹੋ ਪਰ ਉਹਦੇ ਸਾਈਡ ਇਫੈਕਟ ਇਹ ਹੈਗੇ ਨੇ, ਕਿ ਤੁਹਾਨੂੰ ਭਾਰੀ -ਭਾਰੀ ਜੀਨਸਾਂ ਚੁਗਣੀਆਂ ਪੈਣਗੀਆਂ ਠੀਕ ਹੈ ਜੀ, ਉਹ ਹੋ ਸਕਦਾ ਹੈ ਕਮਰ ਵੀ ਦਰਦ ਹੋਏ, ਤੁਹਾਡੇ ਨਾਲ ਹੋਇਆ ਇਵੇਂ ਕਦੀ।
ਕਿਹੜੀ ਮਸ਼ੀਨ ਦੀ ਗਲ ਕਰ ਰਹੇ ਹੋ।
ਮਤਲਬ ਹੈ ਜਿਹੜੀ ਮਤਲਬ ਕਿ ਏ ਮਤਲਬ ਕਿ ਇਹ ਆਟੋਮੈਟਿਕ ਮਸ਼ੀਨ ਹੁੰਦੀ ਹੈ ਕੱਪੜੇ
ਆਟੋਮੈਟਿਕ ਮਸ਼ੀਨ ਦਾ ਸਾਰ ਨਾਲ ਵਧੀਆ ਤੇ ਫਿਰ, ਆਟੋਮੈਟਿਕ ਮਸ਼ੀਨ ਦਾ ਸਾਰ ਨਾਲ ਅੱਛਾ ਯੂਜ ਕਰਨ ਤਰੀਕਾ ਕਮ ਵੇ ਸਰਦੀਆਂ ਚ, ਕਿਉਂਕਿ ਉਹਦੇ ਮੋਟੇ- ਮੋਟੇ ਕੱਪੜੇ ਧੋਪੇ ਜਾਂਦੇ ਨੇ। ਗਰਮੀਆਂ ਦੇ ਕੱਪੜੇ ਹੁੰਦੇ ਨੇ ਪਤਲੇ- ਪਤਲੇ ਉਹ ਦੂਜੇ ਮਸ਼ੀਨ ਧੁੱਪ ਜਾਂਦੇ ਨੇ, ਜਿਵੇਂ ਕੰਬਲ ਹੋ ਗਏ, ਕੰਬਲ ਹੋ ਗਏ ਬਲੈਂਕਟ ਹੋ ਗਏ, ਦੂਜੇ ਚੱਦਰ ਮੋਟੇ ਚਾਦਰਰਾਂ ਹੋ ਗਈਆਂ। ਉਹ ਸੁੱਟਣ ਦਾ ਫਾਇਦਾ ਵੇ, ਆਟੋਮੈਟਿਕ ਮਸ਼ੀਨ ਚ, ਉਹ ਅਸੀਂ ਉਹਦੇ ਚ ਅਸੀਂ ਉਹਦੇ ਚ ਧੋਨਦੇ ਹਾਂ।
ਓਕੇ ਜੀ।
ਹਾਂਜੀ, ਤੁਸੀਂ, ਤੁਹਾਡੀ
ਜੀ-ਜੀ, ਤੇ ਹਾਂਜੀ ਦੇਖੋ ਸਾਡੇ ਕੋਲ ਨਾ ਪਹਲੇ ਪੁਰਾਣੀ ਉਹ ਮਸ਼ੀਨ ਹੈਗੀ ਸੀ। ਠੀਕ ਹੈ ਉਹਦੇ ਚ ਕੀ ਹੁੰਦਾ ਹੈ ਭਾਰੀ-ਬਾਰੀ ਕੱਪੜੇ ਚੁੱਕ ਕੇ ਠੀਕ ਹੈ ਉਹਨੂੰ ਧੋਣੇ ਪੈਂਦੇ
ਅੱਛਾ।
ਤੇ ਠੀਕ ਹੈ ਨਾ, ਪਾਉਣੇ ਪੈਂਦੇ ਸੀ ਤੇ ਫਿਰ ਨਾ ਉਹਦੇ ਨਾਲ ਨਾ ਕਮਰ ਬੜੀ ਦਰਦ ਹਉਂਦੀ, ਉਹ ਤੁਹਾਨੂੰ ਪਤਾ ਹੀ ਹੈ ਇੱਕੋ ਦਮ ਸਾਰੇ ਵਜਨ ਚੁੱਕ ਕੇ ਨਲਕੇ ਥੱਲੇ ਰੱਖ ਕੇ, ਫਿਰ ਧੋ ਕੇ ਫਿਰ ਦੁਬਾਰਾ ਮਸ਼ੀਨਾਂ ਅੰਦਰ ਪਾਉਣਾ ਤੇ ਫਿਰ ਅਸੀਂ ਨਾ ਆਟੋਮੈਟਿਕ ਮਸ਼ੀਨ ਲੈ ਕੇ ਆ ਗਏ ਸੀ। ਅੱਜ ਤੋਂ ਅਹ ਮਤਲਬ ਕਿ ਫਾਈਵ ਈਅਰਸ ਐਗੋ, ਪੰਜ ਛੇ ਸਾਲ ਪਹਿਲੇ।
ਅੱਛਾ।
ਹਾਂਜੀ ਤੇ ਉਹਦਾ, ਜੀ-ਜੀ, ਉਹਦੇ ਨਾ ਬੜਾ ਹੀ ਬੈਨੀਫਿਟ ਹੈਗਾ ਬਹੁਤ ਜ਼ਿਆਦਾ ਹਾਂ ਇਹ ਗੱਲ ਬਿਲਕੁਲ ਸਹੀ ਹੈਗੀ ਐ ਉਹ ਇੱਕ ਪ੍ਰੋਸੈਸ ਲੈਂਦੇ ਨੇ ਤੇ ਫਿਰ ਇਹਾਂ ਉਹਦੇ 'ਚ ਇਹ ਸਾਈਡ ਇਫੈਕਟ ਹੈਗਾ ਕਿ ਉਹਦੇ 'ਚ ਨਾ ਥੋੜ੍ਹਾ ਜਿਹਾ ਨਾ ਸਰਵ ਵਗੈਰਾ ਜੋ ਉਹ ਤੁਸੀਂ ਤੇ ਦੇਖਨਾ ਸਭ ਹਾਂਜੀ, ਆਟੋਮੈਟਿਕ ਮਸ਼ੀਨ 'ਚ ਆ। ਤੇ ਅਗਰ ਤੁਸੀਂ ਕੋਈ ਪੂਜਾ, ਹਾਂਜੀ, ਕੋਈ ਤੁਸੀਂ ਕੋਈ ਅਹ ਸਰਫ ਐਕਸਲ ਪਾਇਆ ਉਹ ਨਾ ਮਤਲਬ ਕਿ ਆਟੋਮੈਟਿਕ ਮਸ਼ੀਨ 'ਚ ਨਾ ਚੰਗੇ ਤਰੀਕੇ ਨਾਲ ਸਾਫ਼ ਨਹੀਂ ਹੁੰਦਾ, ਉਹ ਫਿਰ ਵੀ ਥੋੜ੍ਹਾ ਬਹੁਤ ਸਰਵ ਨ ਲੱਗ ਜਾਂਦਾ ਹੇ।
ਹੂੰ, ਅੱਛਾ ਅ ਅਛਾਂ।
ਹਾਂਜੀ।
ਠੀਕ ਏ ਠੀਕ ਏ ਠੀਕ ਹੈ ਅੱਛਾ ਐਹ ਬੈਨੀਫਿਟ ਹੁੰਦਾ ਵੈ ਨਹੀਂ ਅਸੀਂ ਤਾਂ ਯੂਜ ਕਰਦੇ ਨੀ। ਅਸੀਂ ਨਹੀਂ ਯੂਸ ਕਰਦੇ ਚਲੋ ਹੋਰ ਸੁਣਾਓ ਵਧੀਆ ਚਲੋ ਰੱਖਨੇ ਆ ਠੀਕ ਹੈ ਨਹੀਂ ਮੈਂ ਮੈਂ ਠੀਕ ਏ ਠੀਕ ਏ ਮੈਂ ਤੁਹਾਨੂੰ ਫੋਨ ਕਰਨੀ ਆ। ਠੀਕੋ ਨਾ। ਠੀਕੇ